ਹੈ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਨੇ
ਬਸ ਵਧੀਆ ਵਿਆ ਕੀ ਹਾਲ ਹੈ
ਮਰੇ ਬ ਵਧਆ ਹਾਲ ਨੇ ਹੋਰ ਘਰ ਪਰਿਵਾਰ ਸਭ ਠੀਕ ਹਮ
ਘਰ ਪਰਿਵਾਰ ਵਿੱਚ ਸਗ ਵਧੀਆ ਯਾਨੀ ਗਰਮੀਆਂ ਇੰਨੀ ਹੋ ਗਈ ਹੁਣ ਤੇ ਬਾਕੀ ਬੱਚਿਆਂ ਦੀ ਵੀ ਹੋਲੀ
ਹਾਂਜੀ
ਹ ਬੱਚਿਆਂ ਦੀ ਵੀ ਬਸ ਹੁਣ ਘਰ ਹੀ ਨੇ ਬੱਚਿਆਂ ਦਾ ਟਾਈਮ ਨੀ ਪਾਸ ਹੁੰਦਾ ਹੈਗਾ ਕੁਣ
ਹਾਂਜੀ
ਹੁ ਕੋਈੁ
ਆਹ ਤੇ ਸਹੀ ਹੈ
ਿਆ ਗਿਆਤੇ ਨੇ ਨਾਸ਼ਤਾ ਲੇਟ
ਹਾਂ ਬਿਲਕੁਲ ਸਹੀ ਕਰਓ
ਤੇ ਉਸ
ਸਹੀ ਚਾਰ
ਉਸ ਹਿਸਾ ਦਾ ਹਮ
ਹਾਂਜੀ
ਬਸ ਫਿਰ ਪੜ੍ਹਨ ਦਾ ਤਾਂ ਤੁਹਾਨੂੰ ਪਤਾ ਹੀ ਹੈ
ਹੀ ਪੜ੍ਹਨਾ ਕਿਥੇ ਪੜ੍ਹਦੇ ਤੇ ਹੈ ਹੀ ਨਹੀਂੀ ਹਾਂਜੀ ਬਸ ਹੁਣ ਹੀ ਉਹ ਸੋਚੀਦਾ ਸਾਡੇ ਵੀ ਬੱਚੇ ਅਹ ਮਤਲਬ ਮਤਲਬ ਇਧਰ ਭਾਬੀ ਦੇ ਬੱਚੇ ਨੇ ਤੇ ਉਹਨਾਂ ਦਾ ਵੀ ਇਹੀ ਸ਼ਡਿਊਲ ਹੋਇਆ ਪਿਆ ਮਤਲਬ ਜਦ ਤੱਕ ਜਦ ਤੱਕ ਸਕੂਲ ਜਾ ਰਹੇ ਸੀ ਤਾਂ ਤੱਕ ਤੇ ਬਹੁਤ ਵਧੀਆ ਸੀ। ਪੰਚੁਲ ਸੀ ਪੂਰਾ ਤੇ ਹੁਣ ਹੁਣ ਜਦੋਂ ਦੀਆਂ ਛੁੱਟੀਆਂ ਪਈਆ ਬਈਆਂ ਕਹਿ ਸੀਡੀਆਂ ਸੀ। ਆ ਤੇ ਸੈਚਰਡੇ ਵੀ ਦਿੱਤੀ ਵੀ ਸੀ ਛੁੱਟੀ ਇਹਨਾਂ ਦੀ, ਤੇ ਬਸ ਫਿਰ ਏਦਾਂ ਹੋ ਗਏ ਨੇ, ਕਿ ਲੇਟ ਉੱਠਣਾ, ਸੈ਼ਡੀਓਲ ਸਾਰਾ ਚੇਂਜ ਹੋ ਗਿਆ ਹੈ, ਹੋਰ ਦੋ ਜਣੀਆਂ ਨੇ ਕੁਛ ਤੇ ਬਹੁਤ ਲੜ ਦੀਆ ਨੇ ਆਪਸ ਚ ਕਈ ਵਾਰੀ ਤੇ, ਮਤਲਬ ਕਈ ਵਾਰੀ ਬੰਦਾ ਕਹਿੰਦਾ ਜੀ, ਹਾਂ ਯਾਰ ਸਕੂਲ ਹੀ ਜਾਏ ਵਧੀਆ ਹੈ।
ਹਾਂ ਮੇਰੇ ਮੁੰਡੇ ਦੀ ਵੀ ਅੱਜ ਪਹਿਲੀ ਛੁੱਟੀ ਸੀ। ਘਰ ਬੈਠ ਕੇ ਤੇ ਬੱਚੇ ਲੜਾਈ ਲੜਦੇ ਨੇ। ਬਹੁਤ ਹੀ ਅੱਜ ਕੱਲ ਭੈਣ ਭਰਾਵਾਂ ਦੀ
ਹਾਂਜੀ-ਹਾਂਜੀ।
ਫਿਰ ਬੰਦੀ ਬੁੰਦੀ ਦੀ ਹੈ ਣੀ, ਹੋਰ ਕੀ ਪਰ ਰਹਿ ਵੀ ਨਹੀਂ ਸਕਦੇ।
ਹਾਂ, ਰਹਿ ਨਹੀਂ ਸਕਦੇ ਬਿਲਕੁਲ ਇਹ ਇੱਕ ਦੂਜੇ ਦੇ ਖੇਲਣਾ ਵੀ ਇੱਕ ਦੂਜੇ ਦੇ ਨਾਲ ਏ। ਲੜਨਾ ਵੀ ਇੱਕ ਦੂਜੇ ਦੇ ਨਾਲ ਏ, ਜਿੱਦਾਂ ਵੀ ਉਵੇਂ ਦੀਆਂ ਸੇਮ ਸੋ ਉਹਨੂੰ ਹੀ ਲਿਆਨਾ ਏ। ਜੋ ਉਹਨੇ ਲੈਣਾ ਹੈ, ਉਹ ਉਹਨੇ ਲੈਣਾ ਹੈ। ਸੇਮ ਮਤਲਬ ਜਿੱਦਾਂ ਵੀ ਨੇ।
ਹਾਂ ਹੈ। ਅੱਗੇ ਹੁਣ ਸਮਰ ਵਗੈਰਾ ਕੈਂਪ ਵੀ ਤੇ ਲੱਗਦੇ ਆ ਨਾ। ਕਹਿਨ ਸਕਦੇ ਨੇ ਸਾਰੇ ਸਕੂਲ ਸਿਚ ਵੀ ਲੱ
ਹਾਂਜੀ।
ਕਰਦੇ ਨੇ ਇਸ ਸਕੂਲਸ ਵਿੱਚ ਸਕੂਲ ਸਵਿਚ ਉੱਥੇ ਵੀ ਲੱਗਦੇ ਨੇ। ਸਵੀਮਿੰਗ ਤਾਂ ਹੋ ਗਿਆ ਜਿਵੇਂ
ਬਿਲਕੁਲ ਸਹੀ ਕਹਿ ਰਹੇ ਹੋ, ਬੈਡਮਿੰਟਨ ਦਾ ਹੋ ਗਿਆ, ਸਵਿਮਿੰਗ ਦਾ ਹੋ ਗਿਆ ਤੇ ਕੁਛ ਐਕਸਟਰਾ ਲੈਂਗੁਏਜਿਜ ਹੋ ਗਈਆਂ ਹਾਂ।
ਹਾਂ ਡਾਂਸ ਹੋ ਗਿਆ ਬਹੁਤ ਕੁਛ ਹੁੰਦਾ ਹੈ, ਹਾਂਜੀ ਬਿਲਕੁਲ ਆਰਟ ਐਂਡ ਕਰਾਫਟ ਪੇਂਟਿੰਗ ਵਗੈਰਾ ਸਭ ਕੁਛ ਆ ਜਾ। ਹੁੰਦਾ ਉਹਦੇ ਤੇ ਬਸ ਹਾਂ ਇਹੀ ਇਹ ਵੀ ਵੀਰਨ ਤੇ ਨੇ
ਹਾਂਜੀ ਤੇ ਮੈਂ ਕਰਿਆ ਸਕੂਲ ਵਾਲਿਆਂ ਨੇ ਤੇ ਪਹਿਲੇ ਹੀ ਨੋਟਿਸ ਦੇ ਲਿਖ ਦਿੱਤਾ। ਕਾਕਾ ਹੋਇਆ ਬਈ ਸਾਡੇ ਕੈਂਪ ਲੱਗ ਰਹੇ ਨੇ ਤੇ ਅਗਰ ਤੁਸੀਂ ਇੰਟਰਸਟਿਡ ਹੋ? ਤੇ ਫੀਸ ਜਮਾਂ ਡਿਪੋਜਿਟ ਕਰਵਾ ਦੋ ਇਹਨੂੰ ਤੇ ਤੇ, ਤੇ ਤੁਸੀਂ ਜੁਆਇਨ ਕਰਵਾ ਲੋ। ਤੇ ਬਾਕੀ ਹ ਬਾਕੀ ਅਸੀਂ ਦੇਖੋ ਹਾਂਜੀ- ਹਾਂਜੀ, ਬਾਕੀ ਅਸੀਂ ਸਲਾਹ ਤੇ ਕਰਦੇ ਪਏ ਹਾਂ ਕਿ ਹੁਣ ਕਰਵਾ ਹੀ ਦੇ ਤੁਸੀਂ ਦੇਖੋ ਐਕਸਟਰਾ ਐਕਟੀਵਿਟੀ ਤੇ ਐਕ ਐਕਟੀਵਿਟੀ ਪਾਰਟ ਕਰਨਗੇ ਤੇ ਉਹਨਾਂ ਦੀ ਸਕਿੱਲ ਦੀ ਡਿਵਲਪਮੈਂਟ ਹੋਣੀ ਹੈ ਸਕਿੱਲ ਦੀ ਡਿਵਲਪ ਉਹਨਾਂ ਦੀ ਹੋਣੀ ਹੈ ਬੈਨੀਫਿਟ ਵੀ ਉਹਨਾਂ ਨੂੰ ਹੈ ਇਹਦਾ ਸਵੀਮਿੰਗ ਸਿੱਖ ਰਿਹਾ ਕੁਛ ਵੀ ਐਕਸ ਹਾਂਜੀ ਐਕਸਟਰਾ ਕੁਛ ਵੀ ਸਿੱਖ ਰਹੇ ਨੇ ਤੇ ਓਹ ਤੇ
ਤੈਨੂੰ ਬੈਡਮਿੰਟਨ ਵਾਸਤੇ ਮੈਂ ਵੀ ਬੈਡਮਿੰਟਨ ਲਈ ਉਹਨੂੰ ਪਰ ਫਿਫ ਏਟੀਨ ਡੇਜ਼ ਤਾਂ ਨੀ ਉਹ ਪੂਰੇ ਵਨ ਮੰਥ ਦਾ ਹੋਏ ਗਾ- ਤੇ ਬਸ ਫਿਰ ਸੋਚ ਆ ਪੈਂਦੀ ਘੁੰਮਣ ਵੀ ਜਾਣਾ ਪੈਂਦਾ ਜਾਵੇ ਫਿਰ ਦੇਖੋ ਫੀਸ ਤੇ ਪੂਰੀ ਦੇਣੀ ਹੁੰਦੀ ਤੇ ਥੋੜ੍ਹੀ ਜਿਹਾ ਵੀ ਮਨ ਵਿੱਚ ਆਉਂਦਾ ਪੈਂਦਾ
ਬਸ ਬਸ ਥੋੜਾ ਨਾ ਬੱਚੇ ਦਾ ਇੰਟਰਸਟ ਤਾਂ ਵੀ ਦੇਖਣਾ ਪੈਂਦਾ ਹੈ ਕਿ ਹਾਂ ਬੱਚੇ ਦਾ ਇੰਟਰਸਟ ਵੀ ਹੈ ਕਿ ਨਹੀਂ ਹੈ ਉਹਦੇ ਚ ਬਈ ਅਸੀਂ ਜਿਹਦੇ ਚ ਪਾਉਣਾ ਚਾਹ ਰਹੇ ਉਹਦਾ ਇੰਟਰਸਟ ਵੀ ਤੇ ਹੋਣਾ ਚਾਹੀਦਾ ਹੈ। ਅ ਹੁਣ ਉੱਧਰ ਜਾਏ ਔਰ ਉੱਧਰ ਜਾਕੇ ਇੰਜੋਏ ਨਾ ਕਰ ਸਕੇ ਜਾਂ ਫਿਰ ਆਪ
ਹਾਂ ਹਾਂ ਸਾਡੇ ਟਾਈਮ ਦੇ ਨਾ ਕੋਈ ਇੰਨੇ ਸਮਰ ਕੈਂਪ ਵਗੈਰਾ ਕੁਝ ਕੁਛ ਨਹੀਂ ਹੋਣਾ ਹਮ, ਅਸੀਂ ਲੋਕ ਤੇ ਨਾਨ ਕੇ ਜਾਂਦੇ ਰਹਿੰਦੇ ਸੀ ਹਨਾ ਤੇ ਅੱਜ ਕੱਲ ਤੇ ਕੁੜੀਆਂ ਜਾ ਤੁ ਵੀ ਹੁਣ ਵਿਸ਼ਨ ਵੀ ਕਿ ਕੀ ਕੀਤੀ ਜਾਂਦੀ
ਹਾਂਜੀ ਹਾਂਜੀ ਬੇਸ ਸਾਰਾ ਬੇਸ ਖ਼ਰਾਬ ਹੋ ਜਾਂਦਾ ਨਾ ਬੱਚਿਆਂ ਦਾ
ਹਾਂ
ਬੇਸ ਅਗਰ ਫਿਰ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਪਹਿਲਾਂ ਤਾਂ ਮਹੀਨਾ ਮਹੀਨਾ ਰੈਣ ਰੈਣ ਜਾਈਦਾ ਸੀ ਅਸੀਂ ਉਹਦਾ ਆਪਣੀ ਨਾਨੀ ਘਰ ਜਾਂਦੇ ਸੀ ਸਾਡੀ ਸਾਡੀ ਨਾਨੀ ਘਰ ਜਾਂਣਦੇ ਹੁੰਦੇ ਸੀ ਸਾਨੂੰ ਵੀ ਛੁੱਟੀਆਂ ਚ ਆਈ ਹੋ ਛੁੱਟੀਆਂ ਚ ਆਹੀ ਛੁੱਟੀਆਂ ਚ ਇਹੀ ਕਰੇਜ਼ ਰਹਿੰਦਾ ਸੀ ਕਿ ਹਾਂ ਬਾਈ ਅਸੀਂ ਛੁੱਟੀਆਂ ਪੈਂਦੀਆਂ ਹੀ ਅਸੀਂ ਕੰਮ ਹੋਲੀਡੇਜ਼ ਵਗੈਰਾ ਹੋਮਵਰਕ ਸਾਰਾ ਕੰਪਲੀਟ ਕਰ ਦੇਣਾ ਤੇ ਫਿਰ ਉੱਧਰ ਨਾਨਕੇ ਜਾਣਾ ਔਰ ਇਹ ਹੁੰਦਾ ਸੀ ਕਿ ਹਾਂ ਬਈ ਆਪਣੇ ਕਜ਼ਨ ਨਾਲ ਮਿਲਣਾ ਹੈ, ਉਹਨਾਂ ਨਾਲ ਖੇਲਣਾ ਹੈ, ਸ਼ਾਮ ਦੇ ਟਾਈਮ ਤੇ ਬਾਹਰ ਨਿਕਲ ਕੇ ਸਾਰਿਆਂ ਇਕੱਠੇ ਹੋ ਕੇ ਖੇਲਣਾ ਬਸ ਇਹ ਹੀ ਸਾਡਾ ਸਮਰ ਕੈਂਪ ਉਸ ਟਾਈਮ ਦੇ ਤੇ ਹੁਣ ਤੇ ਅੱਜ ਕੱਲ ਹੋਹੁਤ ਜ਼ਿਆਦਾ ਕੁਛ ਸਿਖਾਉਣ ਲੱਗ ਗਏ ਨੇ ਗੁਰਦੁਆਰੇ ਫਰੀ ਕੈਂਪ ਲੱਗਦਾ ਨੇ ਐਸਾ ਨਹੀ ਹੈ ਕਿ ਅਗਰ ਅਸੀਂ ਅ ਅਗਰ ਕਿਸੇ ਦਾ ਇੰਟਰਸਟ ਜਿਵੇਂ ਹਾਂ ਹਾਂ ਅਗਰ ਕਿਸੇ ਦਾ ਇੰਟਰਸਟ ਜਿਵੇ ਪੰਜਾਬੀ ਲੈਂਗੁਏਜ ਸਿੱਖਣ ਚ ਗਤ ਗਤ ਹਾਂ। ਗਦਕਾ ਸਿੱਖਨ ਏ ਚ ਤਬਲਾ ਸਿੱਖਨ ਣੇ ਚ। ਹਾਂ, ਬਿਲਕੁਲ ਤੇ ਔ ਦੇ ਚ ਵੀ ਅਸੀਂ ਮਤਲਬ ਔ ਨਾਂ ਨੂੰ ਅ ਐਡਮਿਸ਼ਨ ਦਿਲਾ ਕੇ ਸਿਖਾ ਸਕਦੇ ਹਾਂ। ਬੜਾ ਕੁਛ ਤੇ ਬੱਚਿਆਂ ਦਾ ਟੈਸਟ ਐਵੇਂ ਅ ਹੋ ਵੀ ਰਿਹਾ ਹੈ। ਜੀਦਾ ਮਤਲਬ ਜੋ ਗੁਰਬਾਣੀ ਤੋਂ, ਗੁਰਬਾਣੀ ਤੋਂ ਅਗਰ ਦੂਰ ਵੀ ਤੇ ਕਈ ਏ। ਹਾਂ ਆ ਏ ਏ ਕੈਂਪ ਜੋਇਨ ਕਰਕੇ ਮਤਲਬ ਅ ਏ ਕਹਿ ਸਕਦੇ ਹਾਂ ਇੱਕ ਇੰਟਰਸਟ ਕ੍ਰੀਏਟ ਹੋ ਰਿਹਾ ਔਨਾਂ ਦੇ ਅੰਦਰ ਬਹੁਤ
ਬਿਲਕੁਲ ਅੱਜ-ਕੱਲ ਬਹੁਤ ਔਪਸ਼ਨ ਆ ਗਏ ਨੇ, ਬਹੁਤ ਕੁੱਛ ਏ ਅੱਜ ਕੱਲ ਹਾਂ।
ਹਾਂ। ਹੁਣ ਜਿਵੇਂ ਸਮਰ ਇੰਚ ਚ ਬੱਚਿਆਂ ਦੀ ਛੁੱਟੀ ਹੁੰਦੀ ਏ। ਹਾਂ, ਹਾਂ। ਮੈਂ ਕਿਹਾ ਬੱਚਿਆਂ ਦੀ ਜਿਵੇਂ ਛੁੱਟੀਆਂ ਹੁੰਦੀਆਂ ਹੈ, ਸਮਰ ਦੀਆਂ। ਤੇ ਹੁਣ ਤੇ ਕੰਪੀਟੀਸ਼ਨ ਵੀ ਕਈ ਹੋ ਗਏ ਨੇ ਜਿਵੇਂ ਸਾਡੇ ਆਪਣੇ ਜਿਵੇਂ ਹੁਣ ਆਲੋ ਦਮਾਲਾ ਪ੍ਰਤਯੋਗਿਤਾ ਹੁੰਦੀ ਹੈ। ਕੌਸ਼ਨ ਐਨ ਅਨਸਰਿੰਗ। ਪ੍ਰਤਿਯੋਗੀਤਾ ਹੁੰਦੀ ਹੈ, ਬੱਚਿਆਂ ਨੂੰ ਪਹਿਲੇ ਦਾ ਟ੍ਰੇਨ ਕੀਤ ਕੀਤਾ ਜਾਂਦਾ ਔਦੇ ਚ ਤੇ ਫਿਰ ਕੰਪੀਟੀਸ਼ਨ ਵਗੈਰਾ ਰੱਖਿਆ ਜਾਂਦਾ ਹੈ। ਤੇ ਪ੍ਰਾਈਜ਼ਸ ਐਸੇ ਰੱਖੇ ਜਾਂਦੇ ਨੇ ਕਿ ਬੱਚਿਆਂ ਦਾ ਖੁਦ ਬ ਖੁਦ ਇੰਟਰਸਟ ਹੁੰਦਾ ਹੈ ਕਿ ਹਾਂ ਬਾਈ
ਬਿਲ
ਹਾਂਜੀ।
ਖੁਲ ਫਿਰ ਦੇ ਸਕੂਲ ਵਿੱਚ ਪਟਕਾ ਬੰਨਣ
ਜੇਂਵੇਂ ਔ ਹੋ ਕੰਪੀਟੀ ਸ਼ ਸੀ ਦੁ ਪਟਕਾ ਬਣ ਕੇ ਦਿਖਾਣਾ, ਦੁਮਾਲਾ ਬ ਬਣ ਕੇ ਦਿਖਾਣਾ ਤੇ ਹੁਣ ਹਾਂ ਸਿੱਖਾਂ ਦਾ ਸਕੂਲ ਹੈ ਨਾ ਤੇ ਉਹ ਚਪਜੀ ਸਾਹਿਬ ਦਾ ਪਾਠ ਪੰਜ ਪੌੜੀਆਂ ਜ ਕਈਆਂ ਨੂੰ ਦਸ ਪੌੜੀਆਂ ਜਿਵੇਂ ਕਲਾਸੇ ਦਸ ਪੋੜ ਇਹਨਾਂ ਦੇ ਸਕੂਲ ਤੇ ਬਹੁਤ ਸਪੀਚ ਵਿਚ ਨਾ ਅੱਾ ਹੈ ਨੀ ਬੋਲਦਾ ਨੀਦਾ ਤਾਂ
ਅੱਛਾ ਮੈਂ ਉਹੀ ਪੁੱਛ ਰਹੀ ਸੀ ਤੁਹਾਡਾ ਬੇਟਾ ਫਿਰ ਪਾਰਟੀ ਪੇਟ ਕਰਦਾ ਹੈ ਥੋੜਾ ਬਹੁਤਾ ਤੇ ਕਿਸੇ ਨਾ ਕਿਸੇ ਚ ਚ ਤੇ ਕਰਦੇ ਲੈ ਕੇ ਦਿੰਦੇ ਹੋ ਹਾਂ ਅੱਛਾ ਥੋੜੀ ਘੱਟ ਸੋਨੀਆ
ਆਪਣੇ ਬੋਲਾ ਹਾਂ ਹਾਂ ਉਹ ਤਾਂ ਵਿੱਚ ਨਾ ਕਨਫੀਡੈਂਸ ਲੈਵਲ ਨ ਹੈ ਕਿ ਹਾਂ ਮੈਂ ਬੋਲਾਂ ਜਾਂ ਕੁਛ
ਦੇਖੋ ਅ ਹਾਂ ਬਿਲਕੁਲ ਸਹੀ ਕਹਿ ਰਹੇ ਹੋ ਅ ਜਿ ਜਿਸ ਚੀਜ਼ ਦੀ ਉਹਦੇ ਚ ਇੱਕ ਮਤਲਬ ਇੱਕ ਕਮੀ ਹੈਗੀ ਹੈ ਮਤਲਬ ਸਮਝ ਲੋ ਅਸੀਂ ਕਮੀ ਕਹਿ ਸਕਦੇ ਹਾਂ ਜਾਂ ਆਇਆ ਕਹਿ ਸਕਦੇ ਹਾਂ ਜਿਸ ਚੀਜ਼ ਤੋਂ ਜਿਸ ਆਉਂਦਾ ਹੈ ਮਤਲਬ ਉਹਨੂੰ ਚੀਜ਼ਾਂ ਕੇ ਤੇ ਉਸ ਚੀਜ਼ ਵਿੱਚ ਅਗਰ ਅਸੀਂ ਉਹਦਾ ਤਰਸਤ ਦਿਵਾਈਏ ਜਾਂ ਉਹਦਾ ਕੋਂਨਫੀਡੈਂਸ ਲੈਵਲ ਬਿਲਡ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਇਸ ਤੋਂ ਵਧੀਆ ਹੋਰ ਕਿਹੜਾ ਕੈਂਪ ਹੋਏਗਾ ਸਮਰ ਦੇ ਲਈ ਕਿ ਨਹੀਂ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਿਹਾ ਸੀ ਖੋ ਨਾ ਹੋਲੀਡੇਜ਼ ਹੋਮਵਰਕ ਵੀ ਤੇ ਮਿਲ
ਹਾਂ ਹਾਂ ਹਾਂ ਉਹ ਤੇ ਉਹ ਤੇ ਬਿਲਕੁਲ ਉਹ ਤੇ ਹੋਲੀਡੇਜ਼ ਉਮਬਰ ਮੰਮੀਆਂ ਵਾਸਤੇ ਹੁੰਦਾ ਪੇਰੈਂਟਸ ਵਾਸਤੇ ਹੁੰਦਾ ਜਿਆਦਾ ਉਹ ਤੇ ਮਦਰ ਮਦਰ ਨੇ ਕਰਨਾ ਸਾਰਾ ਹਾਂ ਬਿਲਕੁਲ ਉਹ ਤੇ ਅ ਬੱਚਿਆਂ ਨੂੰ ਕਿ ਥੇ ਬਸ ਪੇਰੈਂਟਸ ਦੀ ਸਿਰ ਦਰਦੀ ਹੈ। ਪੇਰੈਂਟਸ ਦੀ ਸਿਰ ਦਰਰਦੀ ਹੈ ਕਿ ਇਹ ਬਣਾਣਾ ਹੈ ਬਣਾਣਾ ਬੱਚਿਆਂ ਦੇ ਬਗਰ ਪੈ ਪੈ ਕੇ ਬਣਵਾਣਾ ਪੈਂਦਾ ਹੁਣ ਸਕੂਲ ਵਾਲੇ ਤੇ ਨੀ ਤੇ ਉਹ ਦਿੰਦੇ ਨੇ ਕਿ ਬਈ ਬੱਚਾ ਅ ਬਈ ਐ। ਸਕੇ ਲਾਏ। ਆਪ ਸਮਝੇ, ਕਰੇ ਲੇਕਿਨ ਪੇਰੈਂਟਸ ਨੂੰ ਕਰਨਾ ਪੈਂਦਾ ਹੈ।
ਬਣਾ ਪਾਦਾ ਐ। ਛੋਟਾ ਬੱਚਾ ਪੰਜਾਬ ਥਹਾਡਾ ਮਾਰਕੀਟ ਵਿਚੋਂ ਕਿਹੜਾ ਸਮਾਨ ਲਿਆਣਾ ਮੈਂ ਕਿਹੜੀ ਗੱਲ ਐ। ਕੀ ਨੀ ਉਹ ਸਭ ਦੇ ਪੇਰੈਂਟਸ ਨੂੰ ਹੀ ਦੇਖਣਾ ਪੈਂਦਾ ਐ। ਕੀ ਕੀ। ਚਾਹੀਦਾ ਏ।
ਕੀ ਨਾਮ ਯੂਟਿਉਬ ਤੋ ਹਾ ਪੀ ਇੰਟਰਸਟ ਤੋਂ ਸਰਚ ਮਾਰਕਿਟ ਫਿਰ ਦੇਖਣਾ ਪੈਂਦਾ
ਹਾਂਜੀ। ਹੂੰ, ਬਿਲਕੁਲ ਸਹੀ ਕਹਿ ਰਹੇ ਹੋ ਹੁਣ। ਸਭ ਨੂੰ ਕਰਨਾ ਬਣਦਾ। ਇਹ ਨੀ ਹੈ ਕਿ ਤੁਹਾਡੇ ਨਾਲ ਹੀ ਹੈ ਜਾਂ ਕਿਸੇ ਹੋਰ ਦੇ ਨਾਲ ਹੀ ਹੈ। ਇਹ ਤੇ ਹੈ ਹੀ ਹੈ ਹੁਣ ਤੇ ਲੱਗਿਆ ਹੀ ਰਹਿਣਾ ਹੈ। ਹੁੰਦੇ। ਸਮਰ ਵੇਕੇਸ਼ਨ ਹੈਗੀ ਤੇ ਚੱਲਣਾ ਈ ਏ। ਦਿਨ ਤੋਂ ਲੈ ਕੇ ਰਾਤ ਤੱਕ ਇਹੀਓ ਏ।
ਪਿਛੋ ਹਰ ਇਹਨਾਂ ਦੇ ਆਂ, ਹਾਂ। ਬੱਸ ਉਹੀ ਉਹਨੇ ਇੰਨੀ ਰਾਤ ਨੂੰ ਵੀ ਖੇਲਣਾ ਹਜੇ। ਪਤਾ ਨਹੀਂ ਸੋਚ ਕਰਦੇ ਐ ਏਹੀ ਐ ਬੱਸ। ਉੱਤੋਂ ਸਮਰ ਚਲੋ। ਓਕੇ ਜੀ, ਬੋਤ ਵਧੀਆ ਲੱਗਿਆ ਇੰਨੇ ਦਿਨ ਬਾਦ ਗੱਲ ਕਰਕੇ। ਠੀਕ ਹੈ ਜੀ, ਓਕੇ ਜੀ ਬਾਏ।
ਜੀ ਮੈਨੂੰ ਵੀ ਬੋਤ ਵਧੀਆ ਲੱਗਿਆ। ਹਾਂਜੀ ਬਾਏ ਜੀ ਸਰ। ਸ਼੍ਰੀ ਕਾਲ।
ਸਤਿ ਸ੍ਰੀ ਅਕਾਲ ਜੀ।